ਹੈਲੋ।
ਹੈਲੋ ਹਾਂਜੀ ਸਸ ਰੀ ਕਾਲ।
ਸਸ਼ੀ ਕਾਰ।
ਹੋਰ ਦੱਸੋ, ਕੀ ਹਾਲ ਨੇ।
ਬਸ ਵਦੀਆ, ਤੁਸੀ ਦੱਸੋ ਕੀ ਕਰਦੇ।
ਮੈਂ ਕੁਛ ਨੀ ਬਸ ਬੈਠੀ ਹੋਈ ਸੀ, ਸ਼ਾਮ ਹੋਈ ਦੀ ਐ ਤੇ ਬਸ ਬਾਰ ਈ ਜਰਾ ਛੱਤ ਤੇ। ਵੌਕ ਕਰ ਰੀ ਸੀ ਸ਼ਾਮੀ ਵਦੀਆ ਲੱਗਦਾ ਏ। ਜਿਵੇਂ ਛੱਤ ਆਓ ਨਾ ਠੰਡੀ-ਠੰਡੀ ਹਵਾ ਚੱਲ ਰਈ ਹੁੰਦੀ ਐ।
ਤਾਂ ਸਵੇਰੇ ਅੱਛਾ ਹੁੰਦਾ ਐ ਵੌਕ ਕਰਨਾ ਇੱਕ ਤਾਂ ਸ਼ਾਮੀ।
ਸ਼ਾਮੀ ਹਾਂ ਦੋਨੋ ਟਾਈਮ ਵੀ ਵਦੀਆ ਹੁੰਦਾ ਐ। ਤੇ ਦੋਨੋ ਟਾਈਮ ਈ ਨਾ ਠੰਡੀ-ਠੰਡੀ ਹਵਾ ਚੱਲਦੀ ਐ।
ਹੂੰ ਸ਼ਾਮੀ ਰਾਤ ਨੂੰ ਥੋੜਾ ਠੰਡਾ ਹੋ ਜਾਂਦਾ ਏਥੇ ਵੀ।
ਹਾਂ ਤੇ ਓਈ ਹੋਰ ਕੀ ਕਰਦਾ
ਬਸ ਕੁੱਛ ਨੀ ਮੈਂ ਤਾਂ ਪੜ ਰੀ ਸੀ ਥੋੜਾ ਜਾ ਮੈਂ ਕਿਆ ਚੱਲ
ਹਾਂ ਮੈਂ ਵੀ ਨਾ ਆਪਨਾ ਹੋਲੀਡੇ ਹੋਮਵਰਕ ਈ ਕਰ ਰੀ ਸੀ। ਹੈਲੋ।
ਹੈਲੋ।
ਹੈਲੋ ਹਾਂਜੀ ਮੈਂ ਕੈ ਰੀ ਸੀ ਮੈਂ ਵੀ ਨਾ ਆਪਨਾ ਹੋਲੀਡੇ ਹੋਮ ਵਰਕ ਈ ਕਰ ਰੀ ਸੀ।
ਅੱਛਾ-ਅੱਛਾ ਹਾਂ ਮੈਂ ਵੀ ਅਸਾਈਨਮੈਂਟ ਬਨਾਨੀ ਆ ਇੱਕ, ਇੱਕ ਤਾਂ ਬਨਾ ਲਈ ਐ ਇੱਕ ਪਈ ਹੋਈ ਆ ਹਜੇ।
ਹਾਂਜੀ, ਓ ਮੈਨੂੰ ਵੀ ਨਾ ਵੈਸੇ ਤਾਂ ਮੈਂ ਕਦੀ ਹਾਂ ਵੈਸੇ ਮੈਂ ਵੀ ਨਾ ਕਦੀ ਹੋਲੀਡੇ ਹੋਮਵਰਕ ਕੀਤਾ ਨੀ ਐ। ਐ ਪੈਲੀ ਵਾਰ ਮੈਨੂੰ ਕਰਨਾ ਪੈ ਰਿਆ ਕਿਓਂਕਿ ਏਸ ਸਾਲ ਬੋਰਡ ਹੈਗੇ ਨੇ ਤੇ ਫੇਰ ਬੋਰਡ ਦੀ ਫਾਈਲ ਜਾਨੀ ਐ ਨਾ ਏਸ ਚੱ ਚੱਕਰ ਚ ਵੀ ਮੈਨੂੰ ਕਰਨਾ ਪੈ ਰਿਆ ਫਾਈਲਾਂ ਬਨਾ ਰ
ਹੂੰ-ਹੂੰ। ਓਹੀ ਬੋਰਡਸ ਆਲੀ ਕਲਾਸ ਚ ਤਾਂ ਸਾਰਾ ਕੁਛ ਸੀਰੀਅਸਲੀ ਕਰਨਾ ਪੈਂਦਾ।
ਹਾਂ ਓਈ ਨਾ ਫਿਰ ਸਬ ਕੁਛ ਕਰਨਾ ਪੈਂਦਾ ਐ।
ਪੈਲਾਂ ਤਾਂ ਹੋਲੀਡੇ ਹੋਮਵਰਕ ਮਿਲ ਜਾਂਦਾ ਸੀ। ਕੁਅਸ਼ਨਜ ਵਗੈਰਾ ਹੁਨ ਅਸਾਈਨਮੈਂਟਸ ਬਨਾਓ, ਕਿਓਂਕਿ ਨੰਬਰ ਲੱਗਦੇ ਆ ਫੇਰ।
ਹੂੰ, ਬਨਾਨੇ ਜ਼ਰੂਰੀ ਹੁੰਦਾ ਏ। ਫਿਰ ਨਾ ਬਨਾਓ ਨਾ ਤੇ ਫਿਰ ਟੀਚਰਸ ਕੈਂਦੇ ਆ ਕੇ ਤੁਆਡੇ ਮਾਰਕਸ ਕੱਟੇਗੇਂ ਵੀ ਓ ਮਾਰਕਸ ਕੱਟਦੇ ਆ।
ਆ ਹਾਂ। ਔਰ ਅਸੈਸਮੈਂਟ ਜਾਂਦੀ ਐ ਨਾ ਸਕੂਲ ਤੋਂ ਤਾਂ ਫਿਰ ਓ ਕੱਟ ਲੈਂਦੇ ਆ ਫਿਰ। ਬਸ ਏਹੀ ਆ ਹੁਨ ਛੁੱਟੀਆਂ ਚ ਹਾਂ ਓਦੇ ਚ ਵੀ ਫਾਈਲ ਏ ਵੀ ਨਈਂ ਐ ਕੇ ਸਿੰਪਲ ਹੋਵੇ ਪ੍ਰੋਜੈਕਟ ਫਾਈਲ ਏਨਾਂ ਨੂੰ ਪੂਰੀ ਡੈਕੋਰੇਟਿਡ ਚਾਈਦੀ ਐ। ਪੂਰੀ ਓਦੀ ਤੇਲ ਦੇ ਵਿੱਚ ਔਰ ਬਸ ਅ ਹਾਂ।
ਪ੍ਰੋਪਰ ਚਾਈਦੀ ਐ ਏਕਦਮ ਬੱਚੇ ਨੇ ਕ੍ਰੀਏਟੀਵੀਟੀ ਵੀ ਕੀ, ਕੀ ਹੋਏ ਓਦੇ ਅੰਦਰ ਰਾਈਟਿੰਗ ਵੀ ਅੱਛੀ ਹੋਨੀ ਚਾਈਦੀ ਏ, ਪੂਰੀ ਕਲਰਡ ਵੀ ਹੋਨੀ ਚਾਈਦੀ ਏ।
ਰ ਅ ਪਿਚਗਸ ਵੀ ਯੂਜ਼ ਹੋਨੀਆਂ ਚਾਈਦੀਆਂ। ਪਿਚਰਸ ਹੁਨ ਮੈਨੂੰ ਪੰਜਾਬੀ ਦੇ ਇੱਕ ਮਿਲੀ ਸੀ ਤੇ ਸੱਭਿਆਚਾਰ ਤੇ ਓ ਵੀ ਮੈਂ ਬਨਾ ਰੀ ਸੀ ਤੇ ਓਦੇ 'ਚੋ ਵੀ ਫੇਰ ਮੈਨੂੰ ਗੂਗਲ ਤੋਂ ਪਿਕਸ ਲੈਨੀਆਂ ਪਈਆਂ ਮਤਲਬ ਭੰਗੜੇ ਦੀਆਂ ਏਯਾਂ। ਮੇਰੇ ਕੋਲ ਬੁਕਸ ਨੀ ਹੈਗੀਆਂ। ਨਈ ਤਾਂ ਮੈਂ ਬੁਕਸ ਤੋਂ ਪਾੜ ਕੇ ਫੇਰ ਪੇਸਟ ਕਰ ਦਿੰਨੀ ਆਂ।
ਹਾਂ, ਏ ਵੀ ਸਈ ਏ ਵੈਸੇ। ਵੈਸੇ ਬੁਕਸ ਨਾ ਵਾ ਐਵੇਂ ਈ ਜਾਨੀਆਂ ਸੀ ਵੇਸਟ ਤੇ ਏਸ ਵਜ੍ਹਾ ਬੁਕਸ ਤੋਂ ਹੀ ਨਿਕਾਲ ਕੇ ਲਗਾ ਲੋ ਐ ਸਈ ਰੇਂਦਾ ਐ।
ਕਿ ਬਟ ਏਸ ਵਾਰ ਬੁੱਕ ਬੱਚੇ ਹੈ ਨੀ ਸੀ ਮੇਰੇ ਕੋਲ ਮੈਂ ਦੇ ਦਿੱਤੀਆਂ ਸੀ ਸਾਰੀਆਂ। ਤਾਂ ਫੇਰ ਮੇਨੂੰ ਗੂਗਲ ਤੋਂ ਕਢਵਾਨੀਆਂ ਪਈਆਂ ਤੇ ਹੂਨ ਹਜੇ ਇੱਕ ਪਈ ਐ ਮੇਰੀ ਬਿਜਨਸ ਦੀ
ਅੱਛਾ, ਹੂ-ਹੂ ਬਿਜ਼ਨਸ ਦੀ ਤੇ ਫੇਰ ਓਦੇ ਅੰਦਰੋਂ ਥੋੜੀ ਪਿੱਚਰਸ ਨਿਕਲ ਪਾਓਗੇ ਓਦੇ ਤੇ ਪਿੱਚਰਸ ਹੋਏਂਗੀਆਂ ਈ ਨੀ।
ਹਾਂ, ਨਈ-ਨਈ ਬਿਜ਼ਨਸ ਦੀ ਬਣਾਣੀ ਐ ਓ ਵੀ ਮਤਲਬ ਓਰ 'ਚ ਪਿੱਚਰਸ ਭਾਵੇਂ ਯੂਜ਼ ਨਾ ਕਰਾਂ ਮੈਂ, ਓ ਤਾਂ ਸਾਰਾ ਪ੍ਰੈਕਟੀਕਲ ਈ ਵਰਕ ਐ ਮਤਲਬ ਲਿ ਖਨਾ ਈ ਐ ਜ਼ਿਆਦਾ ਓਦੇ 'ਚ। ਸਾਰਾ ਥਿਊਰੀ ਵਰਕ ਐ, ਹਾਂ।
ਹਾਂ। ਕਮੇਜ਼ ਤੇ ਐ ਹੁੰਦਾ ਈ ਏ ਕਿ ਮਤਲਬ ਬੁਕਸ 'ਚੋਂ ਪਿੱਚਰਸ ਨੀ ਹੋਨਗੀਆਂ, ਤੁਆਨੂੰ ਅਲੱਗ ਤੋਂ ਈ ਹੁੰਦਾ ਏ ਓ। ਅਸਾਈਨਮੈਂਟ ਕਦੀ ਕਵਾਰ ਨਾ ਬੁਕਸ 'ਚੋਂ ਪਿੱਚਰ ਨੀ ਹੁੰਦੀਆਂ। ਤੇ ਅਲੱਗ ਤੋਂ ਫਿਰ ਓ ਨਿਕਲਵਾਨੀਆਂ ਪੇਂਦੀਆਂ ਈ ਏ।
ਹੂ-ਹੂ। ਬਸ ਉਹੀ ਕਢਵਾਈਆਂ ਸੀ। ਹਾਂ, ਮਤਲਬ ਬੋਤ ਏਨਾਂ ਨੇ ਦਿੱਤਾ ਤਾ ਸਟਰੈਸ ਜਿਆ। ਇੱਕ ਤਾਂ, ਉੱਤੋਂ ਹੁਨ ਸਾਡੇ ਕਲਾਸਿਸ ਲੱਗਦੇ ਈ ਸਾਡੇ ਯੂਨਿਟ ਐ, ਯੂ ਟੀ ਐ, ਫਿਫਟੀ ਮਾਕ ਸ ਵਲੇ ਜੁਲਾਈ 'ਚ ਤੇ ਜੁਲਾਈ ਤੇ ਬਾਦ ਇੱ ਕ ਮੰਥ ਛੱਡ ਕੇ ਫੇਰ ਫਾਈਨਲਸ ਆ ਜਾਨੇ ਆ। ਅ ਮਤਲਬ ਫਸਟ ਟਮ ਆ ਜਾਣੀ ਆ।
ਹੂੰ, ਐਈ ਹੁੰਦੈ। ਹੁਨ ਵੀ ਜਿਵੇਂ ਐ ਵਿਕੇਸ਼ਨਸ ਖਤਮ ਹੋਨਗੀਆਂ ਤੇ ਏਨਾਂ ਨੇ ਨਾਲ ਈ ਪੇਪਰ ਲੱਲ ਲਨੇ ਆ।
ਹੂੰ, ਏਨਾਂ ਨੇ ਯੂ ਟੀ ਲੈ ਕੇ ਦੈਨੰ ਨਾਲ ਨਈ ਫਾਈਨਲਸ ਏੱਕ ਮੀਂਨ੍ਹੇ ਬਾਦ ਤੇ ਹਜੇ ਮਤਲਬ ਹਾਡਾ ਸਲੇਬਸ ਹਾਫ ਤੱਕ ਵੀ ਨੀ ਮਤਲਬ ਪੁੱਜਾ। ਅੱਜ ਤੁਸੀ ਕੈ ਸਕਦੇ ਓ ਕਿ ਹਾਫ ਤੋਂ ਮਤਲਬ ਹੋਨ ਈ ਵਾਲਾ ਬਸ ਇੱਕ-ਦੋ ਮੰਥ ਲੱਗਨਗੇ ਬਟ ਏਨਾਂ ਨੇ ਨਾਲ ਈ ਸ਼ੁਰੂ ਕਰ ਦੇਨਾ ਸੈਪਤੰਬਰ 'ਚ ਪੇਪਰ ਲੈਨੇ ਨੇ।
ਅੱਛਾ-ਅੱਛਾ ਸਾਡਾ ਤੇ ਅਜੇ ਮਤਲਬ ਏੱਕ-ਏੱਕ ਚੈਪਟਰ ਈ ਹੋਇਆ ਤੇ ਸਾਡਾ ਤਾਂ ਕੁੱਝ ਜਾਦਾ ਹੋਇਆ ਵੀ ਨੀ ਐ।
ਅੱਛਾ!
ਹਾਂ ਏੱਕ-ਏੱਕ ਚੈਪਟਰ ਓ, ਏੱਕ-ਏੱਕ ਚੈਪਟਰ ਵੀ ਮਤਲਬ ਵੋ ਨਾ ਪੂਰਾ ਹੋਇਆ ਨੀ ਐ ਸ਼ਾਯਦ ਹੋ ਰਿਐ ਪਤਾ ਨੀ, ਧਿਆਨ ਨੀ ਮੈਨੂੰ ਇੱਕ-ਇੱਕ ਚੈਪਟਰ ਵੀ ਮਤਲਬ ਅਜੇ ਪੂਰਾ ਹੋਇਆ ਨੀ ਏ।
ਬਟ ਬੋਰਡਸ ਨੂੰ ਤਾਂ ਕਾਫੀ ਮਤਲਬ ਫਾਈਫ ਮੰਥ ਈ ਰੈ ਗੇ ਆ।
ਹਾਂ, ਤੇ ਓਈ ਨਾ ਤੇ ਫਿਰ ਉਨੰ ਤੁਆਨੂੰ ਪਤਾ ਈ ਏ ਜਿਵੇਂ ਏਨਾਂ ਨੇ ਹੁਨ ਅ ਹੁਨ ਨੀ ਕਰਾਏ ਤੋ ਓਨਾਂ ਨੇ ਬਾਦ 'ਚੋਂ ਇਕਦਮ ਭਜਾਏਂਗੇ ਸਲੇਬਸ। ਜਿਵੇਂ, ਕਦੀ -ਕਵਾਰ ਖੁਦ ਪਿਲੇ ਪਿੱਛੇ ਹਾਂ। ਹੂੰ, ਇੱਕਦਮ ਪਾਉਂਦੇ ਆ
ਹਾਂ ਹੁਣ, ਜਦੋਂ ਐਕ ਅਕਤੂਬਰ, ਔਰ ਨਵੰਬਰ, ਦਾ ਹੈਗਾ ਨਾ ਮਹੀਨਾ ਇਹਨਾਂ ਨੇ ਇੰਨਾ ਫਾਸਟ ਕਰਵਾਉਣਾ ਨਾ, ਕਿਉਂਕਿ ਦਸੰਬਰ 'ਚ ਸਾਨੂੰ ਫ੍ਰਰੀ ਕਰ ਦੇਣਾ ਇਹਨਾਂ ਨੇ, ਪਲੱਸ ਟੂ ਵਾਲਿਆਂ ਨੂੰ ਐਂਡ ਤੈਥ ਨੂੰ ਵੀ ਅਤੇ ਦਸੈਂਬਰ 'ਚ, ਇਹਨਾਂ ਨੇ ਪ੍ਰੀ ਬੋਰਡ ਲੈ ਕੇ, ਇਹਨਾਂ ਨੇ ਸਾਨੂੰ ਫਰੀ, ਕਰ ਦੇਣਾ ਕਿ ਤੁਸੀਂ, ਖੁਦ ਪੜ੍ਹੋ ਇੱਕ ਮਹੀਨਾ ਪਰ, ਚੈਨ 'ਚ ਤੁਹਾਨੂੰ ਪਤਾ ਪੜ੍ਹਿਆ ਹੀ, ਨਹੀਂ ਜਾਂਦਾ। ਨਿਊ ਈਅਰ ਹੁੰਦਾ ਆ, ਵੈਸੇ! ਵੀ ਜੋ ਪਹਿਲਾਂ ਪੜ੍ਹ ਲਿਆ ਉਹੀ ਇੱਕ ਮਹੀਨੇ 'ਚ, ਆਪਾਂ ਕੀ ਪੜ੍ਹ ਲਵਾਂਗੇ
ਕੀ ਪੜ੍ਹ ਲਾਂਗੇ, ਉਹੀ ਨਾ ਤੇ ਹੁਣ ਜਿਵੇਂ ਕਿ, ਇੱਕ ਚੈਪਟਰ ਵੀ ਇਹਨਾਂ ਨੇ ਕੰ ਹਮ, ਇੱਕ ਚੈਪਟਰ ਵੀ ਇਹਨਾਂ ਨੇ, ਹਜੇ ਕੰਪਲੀਟ ਨਈ ਕਰਵਾਇਆ, ਤੇ ਜਿਵੇਂ ਹੁਣ ਸਾਨੂੰ ਕਲਾਸਿਸ, ਵਿੱਚ ਥੋੜੇ- ਬਹੁਤ ਕੁਸ਼ਚਨ ਵੀ ਲਿਖਾਉਂਦੇ ਆ, ਜਿਵੇਂ ਉਹ ਥੋੜ੍ਹੇ ਬੈਕ ਕੁਸ਼ਚਸ਼ਨਸ ਹੁੰਦੇ ਆ ਵੀ, ਲਿਖਵਾ ਦਿੰਦੇ ਆ ਕਦੇ- ਕਬਾਰ ਤੇ ਇਹਨਾਂ ਨੇ, ਬਾਅਦ ਚ ਜਾ ਕੇ ਉਹ ਵੀ, ਨਈ ਲਿਖਵਾਉਣੇ ਨੋਟਸ
ਹਾਂ, ਇਹਨਾਂ ਨੇ ਸਿਰਫ਼ ਚੈਪਟਰ ਸਮਝਾਇਆ ਕਰਨਾ ਆ, ਚੈਪਟਰ ਦੀ ਡਿਟੇਲ ਦੇ ਕਰਨੀ ਹਾਂ ਬਸ, ਫਿਰ ਆਪੇ ਕਰੋ ਬੈਕ ਐਕਸਰਸਾਈਜ਼ ਵੀ, ਔਰ ਪ੍ਰੈਕਟੀਕਲ ਹਾਂ
ਹਾਂ। ਸਟਾਰਟਿੰਗ- ਸਟਾਰਟਿੰਗ ਵਿੱਚ ਤੇ ਬਹੁਤ ਅੱਛੇ ਤਰੀਕੇ ਨਾਲ ਕਰਵਾਦੇ ਆ ਹਾਂ, ਮੈਥ ਦਾ ਤਾਂ ਸਹੀ ਚੱਲ ਰਿਹਾ, ਮੈਥ ਤੇ ਅੱਗੇ ਹੀ ਚੱਲ ਰਹੀ ਏ ਮੈਥ ਦੇ ਕਾਫੀ ਚੈਪਟਰ ਹੋ ਗਏ ਆ, ਮੈਥ ਤੇ ਠੀਕ ਚੱਲ ਰਿਹਾ ਏ ਬਾਕੀ ਸਾਇੰਸ, ਬਾਕੀ ਸਾਰੇ ਸਬਜੈਕਟ ਵੀ ਚੱਲ ਰਿਹਾ, ਢਿੱਲੇ- ਢਿੱਲੇ ਹਾਂ ਟ੍ਰਿਗਨੋਮੈਟਰੀ, ਹੋ ਗਈ
ਹਾਂ, ਉਹ ਠੀਕ ਆ, ਬਸ ਉਹ ਚੈਪਟਰ ਹੋਣਾ ਚਾਹੀਦਾ ਪਹਿਲਾਂ
ਹਾਂ, ਉਹ ਮੇਨ ਚੈਪਟਰ ਏ
ਹੋਰ ਕਿਆ, ਉਹੀ ਮੇਨ ਤੇ ਬਾਕੀ, ਇੱਕ ਟਰਾਇਐਂਗਲ, ਔਰ ਸਰਕਲ ਔਰ, ਵਾਲੀਅਊਮ ਵਾਲਾ ਚੈਪਟਰ, ਦੀਜ਼ ਆਰ ਮੇਨ ਬਸ
ਉਹ ਥੋੜਾ ਹੈਗਾ ਏ, ਉਹ ਵੀ ਥੋੜਾ ਨਾ ਥੋੜਾ ਟਫ ਚੈਪਟਰ ਲੱਗਦਾ ਮੈਨੂੰ, ਸਰਫੇਸ ਏਰੀਆ ਵਾਲੀਆਂ- ਊਮ
ਵਾਲਿਮ ਹਾਂ ਉਹਦੇ ਫਾਰਮੂਲਾ, ਔਰ ਉਹਦੇ ਫਾਰਮੂਲਾ ਦੇ ਜਿਹੜੇ ਅੱਗੇ ਫੋਮੂਲਾਜ਼ ਲੱਗਦੇ ਆ, ਉਹ ਬਹੁਤ ਗੰਦੇ ਮਤਲਬ ਮੈਨੂੰ ਤਾਂ ਹੁਣ, ਇੰਨਾ ਚੇਤਾ ਵੀ ਨਹੀਂ ਆ ਬਟ ਮੈਨੂੰ, ਇੰਨਾ ਪਤਾ ਕਿ ਇਹ ਚੈਪਟਰਸ, ਮੈਨੂੰ ਬਹੁਤ ਉਹ ਲੱਗਦੇ ਸੀ। ਖ਼ਰਾਬ ਜੇਹੇ
ਖ਼ਰਾਬ ਜਿਹੇ ਲੱਗਦੇ ਆ ਬਾਕੀ ਟੈਗਨੋਮੈਟਰੀ, ਤੇ ਕ ਚਲ, ਈ ਰਹੀ ਹੈ ਥੋੜ੍ਹਾ
ਟ੍ਰਿਗਨੋਮੈਟਰੀ ਨਾ, ਥੋੜੀ ਇੰਟਰਸਟਿੰਗ ਜਿਹੀ ਹੈ ਵੀ ਪੜ੍ਹਨ ਦਾ, ਜੀਅ ਵੀ ਕਰਦਾ ਕਿ, ਆਪਾਂ ਹਾਂ। ਹਾਂ ਬਟ ਬਾਕੀ, ਜਿਹੜੇ ਨਾ ਬਹੁਤ ਬੋਰਿੰਗ ਚੈਪਟਰਸ ਆ, ਔਰ ਸਰਕਲ, ਔਰ ਟ੍ਰਇਂਗਲ ਤਾਂ ਸਮਝ ਹੀ ਨਹੀਂ ਲੱਗਦਾ, ਵੀ ਇਹਨੂੰ ਪ੍ਰੂਵ ਕਿਉਂ ਕਰਨਾ ਬਈ
ਪਰੂਫ ਹਾਂ -ਹਾਂ ਸਰਕਲ ਤੇ ਬਹੁਤ ਹੀ ਵਾਈਜਾਜ ਦਾ ਚੈਪਟਰ ਏ ਥੁੱਰਮਸ ਲਗਉਣੀਆਂ ਹੁੰਦੀਆਂ, ਥੁਰੋਮਸ ਨੂੰ ਯਾਦ ਕਰੋ
ਬਹੁਤ ਬੇ ਤੁਕਾ, ਇਆ
ਹਾਂ ਨਾਈਨਥ, ' ਵੀ ਤੇ ਕਾਫੀ ਸਾਰੀ ਥਿਓਰਮ ਸੀ। ਨਾਇਨਥ ਚ ਤੇ ਬਾਰਾਂ, ਥਿਓਰਮ ਸੀ।
ਹਾਂ ਔਰ, ਇਹ ਸਰਕਲ ਚੈਪਟਰ ਦੀ, ਥਿਊਰਮ ਆਦੀ ਵੀ ਹੁੰਦੀ ਆ
ਹਾਂ ਦੇ ਹੈ ਇਹਨਾਂ ਥਿਓਰਮ ਦੇ -ਦੇ ਗੇ ਥਿਓਰਮ ਨੂੰ ਪ੍ਰੂਵ ਕਰੋ
ਔਰ ਕਿਆ ਬਈ ਇਹੀ ਕੁਛ ਤਾਂ ਰਹਿ ਗਿਆ। ਅੱਗੇ ਜਾ ਕੇ ਕੁਛ ਇੱਦਾਂ ਦਾ ਨਈ ਆਉਂਦਾ, ਅੱਗੇ ਜਾ ਕੇ ਕੁਛ ਦਾ ਨੀ ਆਉਂਦਾ
ਓ ਈ ਨਾ ਹੁੰਨੇ ਬਸ ਟ੍ਰਨੋ ਮ ਟਰਿਪ ਐਨ ਚੀਚੀ ਚ ਹੀ ਪੜ੍ਹਨੀ ਹੈ ਉਸ ਤੋਂ ਬਾਅਦ
ਔਰ ਕਿਆ ਫਿਰ ਨੀ ਹੱਥ ਚਲਾਣੇ ਇਸ ਚੈਪਟਰ ਨੂੰ, ਫਿਰ ਤਾਂ ਇਹਦੀ ਥਿਊਰੀ ਖਤਮ ਮਤਲਬ ਇਹ ਚੈਪਟਰ ਈ ਬਾਈਯਾਤ ਯਾਤ ਸਾਰੇ ਮੈਥ ਦੇ ਕੁਛ ਚ ਕੰਮ ਨੀ ਆਉਣਾ ਇਹਦੇ ਤੋਂ
ਹੁ ਕੁੱਛ ਨੀ ਕੰਮ
ਬਸ ਜੋ ਸਾਨੂੰ ਮ ਬੇਸਿਕ ਬੇਸਿਕ ਆਉਂਦਾ ਨਾ ਮੈਥ ਦਾ ਉਹੀ ਅੱਗੇ ਕੰਮ ਆਣਾ। ਕਿ ਹਾਂ ਲਾਈਕ, ਹਾਂ
ਹੂੰ। ਕੈਲਕੂਲੇਸ਼ਨ ਮੇਨ ਤਾਂ ਕੈਲਕੂਲੇਸ਼ਨ ਹੁੰਦੀ ਐ, ਤੁਹਾਨੂੰ ਕੈਕੂਲੇਸ਼ਨ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਆ। ਬਾਕੀ ਅਸੀਂ ਅੱਗੇ ਜਾ ਕੇ ਕੋਮਰਸ ਲਾਂਗੇ। ਤੇ ਓਦੇ ਚ ਵੀ ਕੈਲਕੂਲੇਸ਼ਨ ਈ ਹੁੰਦੀ ਆ। ਅਕਾਂਉਟੈਂਸੀ ਚ ਕੈਲਕੂਲੇਸ਼ਨ ਈ ਹੁੰਦੀ ਐ ਔਰ ਜਿੰਨਾ ਤੁਾਨੂੰ ਅੱਛੀ ਕੈਲਕੂਲੇਸ਼ਨ ਜਲਦੀ-ਜਲਦੀ ਕਾਰ ਸਕਦੇ ੳ, ਤਾਡੇ ਵਾਸਤੇ ਓਨਾ ਈ ਸਈ ਏ।
ਵੈਸੇ ਕੀ ਰੱਖਣ ਦਾ ਸੋਚੇਆ ਮੈੱਡ ਔਰ ਨੋਨ ਮੈੱਡ?
ਅ ਨੋਨ ਮੈਡੀਕਲ।
ਨੋਨ ਮੈਡ, ਹਾਂ ਠੀਕੈ ਫਿਰ ਤਾਂ ਮੈਥ ਹੋਏਗੀ ਓਬੀਸਿਲੀ।
ਹੂੰ। ਕਿਉਂਕਿ ਨਾ ਮੈਡੀਕਲ ਮੇਰੇ ਤੋਂ ਨੀਂ ਹੋ ਪਾਏਗੀ ਮੈਡੀਕਲ 'ਚ ਮੇਰਾ ਇੰਟਰਸਟ ਨੀਂ ਐ।
ਬਟ ਸਬਜੈਕਟ ਤਾਂ ਓਹੀ ਐ?
ਹਾਂ ਸਬਜੈਕਟ ਤਾਂ ਓਈ ਐ। ਬਟ ਫੇਰ ਵੀ ਨਾ ਏਂਨਾ ਇੰਟਰਸਟ ਨੀ ਐ ਹੁਣ ਵੀ ਮੇਰੇ ਤੋਂ ਨਾ, ਜੋ ਹੈਗੀ ਐ, ਜਿਵੇਂ ਬਾਏਓ ਹੋ ਗਈ। ਏਂਨੇ ਅੱਛੇ ਤਰੀਕੇ ਨਾ ਨਈ ਹੋ ਪਾਂਦੀ, ਮੇਨੂੰ ਨਾ ਸਮਝ ਨਈ ਆ ਪਾਂਦੀ ਇੰਨੇ ਅੱਛੇ ਤਰੀਕੇ ਨਾਲ ਮੇਰਾ ਇੰਟਰਸਟ ਨੀ ਬਨਦਾ ਓ ਚੀਜ ਕਰਨ ਲਈ।
ਹੂੰ, ਬਟ ਅ ਨੋਨ ਮੈਡ 'ਚ ਸਬਜੈਕ ਟ ਨੋਨ ਮੈਡ 'ਚ ਸਬਜੈਕਟ ਤਾਂ ਹੁੰਦੇ ਹੀ ਐ ਨਾ ਵਿਦ ਮੈਥਸ ਹੁੰਦਾ ਬਸ।
ਹਾਂ ਵਿਦ, ਹਾਂ ਵੈਸੇ ਪੀ ਸੀ ਐਮ ਹੁੰਦਾ ਸ਼ਾਏਦ ਹਾਂ? ਯਾਂ ਤੁਸੀਂ ਕੋਮਰਸ ਵਾਲੀ ਸਾਈਡ ਲਲੋ ਜਿਸ ਤ, ਓਤੇ ਫੇਰ ਸਾਰੇ ਸਬਜੈਕਟ ਬਦਲ ਜਾਏਂਗੇ।
ਅਗਰ ਓਪਸ਼ਨਜ਼, ਦਿੰਦੇ ਆ ਸਬਜੈਕਟ ਦੀ, ਦੈਨ ਓਕੇ ਆ ਬਟ ਮੇਨਲੀ ਸਬਜੈਕਟ ਤਾਂ ਹੁੰਦੇ ਹੀ ਆ ਕਮਿਸਟਰੀ, ਬਾਏਓ ਐਂਡ ਫਿਜ਼ੀਕਸ।
ਹਾਂ ਜਦ ਕਿਸੇ ਦਾ ਮਨ ਕਰਦਾ ਨਾ ਕਿ ਅਸੀਂ ਬਾਏਓ ਪੜ੍ਹੀਏ ਬਾਏਓ ਸਾਡੀ ਅੱਛੀ ਹੈਗੀ ਏ ਬਾਇਓ ਸਟਰੋਂਗ ਹੈਗੀ ਏ, ਕੈਮਿਸਟਰੀ ਸਾਡੀ ਸਟਰੋਂਗ ਏ, ਮੇਰੇ ਬਾਏਓ ਪੜ੍ਹਨ ਦਾ ਈ ਮਨ ਨੀ ਕਰਦਾ, ਬਾਏਓ ਬੋਤ ਬੋਰਿੰਗ ਜੇਆ ਲੱਗਦਾ ਮਿਨੂੰ ਇੰਟਰਸਟ ਨੀਂ ਆਂਦਾ ਪੜ੍ਹਨ ਇੱਚ
ਗੰਦੀ ਲੱਗ ਦੀ ਐ ਫਿਜ਼ਿਕਸ, ਬੋਤ ਗੰਦੀ ਲੱਗਦੀ ਐ ਮਤਲਬ ਹੈ ਤਾਂ ਇੰਟਰਸਟਿੰਗ ਬਟ
ਇੰਟਰਸਟਿੰਗ ਹਾਂ ਥੋੜ੍ਹਾ ਨਾ, ਕੋੋਂਪਲੀਕੇਟਿਡ ਏ, ਥੋੜ੍ਹੇ ਨਿਊਮੈਰੀਕਲਜ਼ ਜੇ ਹੁੰਦੇ ਆ ਓਦੇ ਅੰਦਰ ਨਿਊਮੈਰੀਕਲਸ ਓਨੂੰ ਕਿਵੇਂ ਸੋਲਵ ਕਰਨਾ ਐ?
ਹਾਂ ਬੋਤ ੳ ਐ ਚ੍ਵਾਲੋ ਮੈਂ ਕਾਰਦੀ ਆਂ ਤੁਆਨੂੰ, ਓਕੇ ਥੋੜ੍ਹੀ ਦੇਰ ਤੱਕ, ਓਕੇ।